ਹਾਂ।
ਹਾਂ ਹਾਂ ਸ਼ਦ
ਹੈਲੋ।
ਹਾਂ ਹਾਂ ਕਿੱਦਾਂ ਮੈਂ ਕਿਹਾ ਆ
ਵਧੀਆ।
ਬੜੀਆ ਬੜੀਆ
ਕੀ ਕਰਦੇ ਪਏ
ਇੱਕ ਮਿੰਟ ਇੱਕ ਮਿੰਟ ਹੈਲੋ। ਹੈਲੋ। ਹੈਲੋ ਹੈਲੋ
ਹਾਂ-ਹਾਂ
ਆ ਰਹੀ, ਆਵਾਜ਼।
ਹਾਂ, ਆਰੀ ਹੁਣ ਆ
ਠੀਕ ਆ ਠੀਕ ਆ, ਹੋਰ ਕੀ ਕਰਦੇ ਪਏ।
ਕੁੱਛ ਨੀ ਬੈਠੀ ਹੋਈ ਸੀ ਤੂੰ ਦੱਸ।
ਮੈਂ ਵੀ, ਬਸ ਬਜ਼ਾਰੋ ਹੀ ਆਈ ਸੀ ਹੁਣੇ।
ਹਾਂ ਮੈਂ
ਕਿੱਦਾਂ ਰਿਹਾ ਅੱਜ ਦਾ ਦਿਨ, ਕਿਉਂ ਕੀ ਹੋਇਆ।
ਪਤਾ ਨੀ ਹੁਣ ਬਹੁਤ ਜ਼ਿਆਦਾ ਦਰਦ ਹੋ ਰਿਹਾ।
ਚ ਮੈਡੀਸਨ, ਖਾ ਲੈਣੀ ਸੀ
ਆ ਹੁਣ ਆਰਾਮ ਈ ਨੀ ਆਉਂਗਾ ਜਦੋਂ ਆਊਂਗਾ ਤਾਂ ਉਦੋਂ ਹੀ ਆਊਂਗਾ।
ਹੂੰ, ਤੇ ਕੀ ਕਰ, ਰਹੀ ਸੀਗੀ ਬਣਾ ਲੈ, ਕੰਮ ਕੁਮ ਕਰ ਲਿਆ ਸਾਰਾ।
ਹਾਂ, ਕਰ ਲਿਆ ਹੁਣ ਬਸ ਬਣਾਣਾ। ਮੈਗੀ ਬਣਾਉਂਗੀ ਅੱਜ।
ਅੱਛਾ-ਅੱਛਾ,
ਮੈਂ ਕਿਹਾ ਮੇਰੇ ਤੋਂ ਨੀ ਬਣਦੀ
ਹੈਲੋ ਹੈਲੋ ਹੈਲੋ
ਹਾਂ ਆਵਾਜ਼
ਆ ਰੀ ਆ, ਹੁਣ ਆ ਰੀ ਆ।
ਹਾਂ
ਆ ਰੀ ਆ, ਹੁਣ ਆ ਰੀ ਆ।
ਤੁਹਾਨੂੰ ਪਤਾ ਨੈਟਵਰਕ ਇਸ਼ੂ ਬਹੁਤ ਆ।
ਅੱਛਾ-ਅੱਛਾ।
ਹੂੰ, ਤਾਂ ਕਰਕੇ ਨੈਟਵਰਕ ਇਸ਼ੂ ਆ ਨਾ। ਹੋਰ ਸੁਣਾ
ਹੋਰ, ਵਧੀਆ।
ਵਧੀਆ ਚਾਹੀਦਾ ਕੀ ਕਰਦੇ ਸੀ।
ਕੁਛ ਨੀ, ਉਹੁਨੇ ਆਪਣੀ ਸਹੇਲੀ ਨਾਲ ਗੱਲਾਂ ਕਰਕੇ ਹਟੀ ਸੀਗੀ ਤੇ
ਓਕੇ, ਓਕੇ।
ਦੱਸਿਆ ਹੋਇਆ ਉਹ ਕਹਿੰਦੀ ਮੇਰਾ ਬੈਂਕ ਅਕਾਊਂਟ ਨੀ ਬਣੇਗਾ।
ਅ, ਅੱਛਾ।
ਤੇ ਤੂੰ ਪੁੱਛਿਆ ਸੀ ਇਦਾਂ ਮਤਲਬ। ਪਾ ਸਕਦੇ ਆ ਕਿਸੇ ਦੇ ਵਿੱਚ ਵੀ, ਕਿਸੇ ਦਾ ਵੀ
ਨਈ, ਨਈ ਪਾ ਸਕਦੇ।
ਅੱਛਾ-ਅੱਛਾ, ਜੇ ਉਸੀ ਨੰਬਰ ਤੇ ਅਗਰ ਬਣਾਣਾ ਹੋਏ, ਸਾਰਾ ਕੁਛ ਡਿਟੇਲਸ ਭਰਨੀਆਂ ਹੋ ਤਾਂ ਵੀ ਨੀ ਪਾ ਸਕਦੇ।
ਨਹੀਂ ਉਹ ਤਾਂ, ਉਹ ਤਾਂ ਕਰਤਾ ਸੀ ਫਿਰ।
ਅੱਛਾ ਅੱਛਾ ਠੀਕ ਆ, ਤੇ ਕੀ ਕਹਿੰਦੇ ਆ ਫੇਿਰ ਇਹ ਨੀ ਹੋਊਗਾ ਕਿ ਫੋਨ ਉਹਦੇ ਕੋਲ ਜਾਊਗਾ, ਜਿਹਦਾ ਨੰਬਰ ਆ।
ਹੁਣ ਤਾਂ ਉਹ ਹੁਣਿੱਥੇ ਜਾਂਦਾ, ਉੱਥੇ ਜਾਂਦਾ ਉਥੇ
ਤੂ, ਮੈਨੂ ਵੀ ਐਕਸਪੈਰੀਮੈਂਟ ਕੀਤਾ ਕੋਈ ਨਾ ਕੋਈ।
ਹੈਲੋ,
ਹੈਲੋ ਹਾਂ-ਹਾਂ,
ਪਰ ਮੈਂ ਕੀ ਕਰਾਂ ਮੈਂ ਇੱਥੇ ਆਵਾਜ਼ ਨੀ ਆਦੀ ਮੈਂ
ਕੋਈ ਨਾ ਕਰੀ ਜਾਓ ਜੀ ਗੱਲਾਂ
ਆਹੋ ਮੈਂ ਤਾਂ ਆਪ ਦੁਖੀ ਹੋ
ਇਹ ਤਾਂ ਹੈ ਯਾਰ, ਦੁਖੀ ਸਾਰੇ ਹੀ ਹੈ ਇੱਥੇ,
ਫਟ ਸਿਰ ਇੰਨਾ ਜ਼ਿਆਦਾ ਦੁੱਖ ਦਾ ਪਿਆ ਮੈਨੂੰ
ਇਥੇ ਹੀ ਆ। ਅੱਛਾ-ਅੱਛਾ ਕਰਦੋ ਗੀ ਅੱਛਾ ਹੈਲੋ, ਹੈਲੋ,
ਦੇਖੋ ਮੰਮੀ ਹੈਗੇ ਨੇ ਤਾਂ ਮੰਮੀ ਹੁੰ, ਹੂੰ, ਸਵੇਰ ਨਾਲ ਜ਼ਿਆਦਾ ਹਾਂ, ਸਪੀਕਰ ਨੀ ਓਨ ਹੁੰਦਾ ਨਾ।
ਆਹੋ ਇਹ ਔਪਸ਼ਨ ਹੀ ਨੀ ਹੈਗਾ ਕਿਤੇ ਔਪਸ਼ਨ ਹੀ ਨੀ ਹੈ ਹੈਲੋ ਹਾ- ਹਾ, ਹੋਰ,